ਹੈਲੋ।
ਹੈਲੋ। ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ।
ਬਸ ਜੀ ਵਧੀਆ ਜੀ ਤੁਸੀਂ ਸੁਣਾਓ।
ਹਾਂਜੀ ਮੈਂ ਵੀ ਬਹੁਤ ਵਧੀਆ ਹੋਰ ਕੀ ਕਰਦੇ ਸੀ।
ਬਸ ਜੀ ਹੁਣੇ ਫਰੀ ਹੋਏਆ ਮੈਂ ਕਿਹਾ ਚਲੋ ਤੁਹਾਨੂੰ ਫੋਨ ਲਗਾਵਾਂ।
ਹਾਂਜੀ ਬੜਾ ਚੰਗਾ ਕੀਤਾ, ਤੁਸੀਂ ਫੋਨ ਲਾ ਲਿਆ।
ਹਾਂ। ਮੈਂ ਨਾ ਗੱਲ ਕਰਨੀ ਸੀ ਪਬਲਿਕ ਟਰਾਂਸਪੋਰਟ, ਪ੍ਰਵੇਟ ਟਰਾਂਸਪੋਰਟ ਬਾਰੇ।
ਹਾਂਜੀ-ਹਾਂਜੀ।
ਜਿਵੇਂ ਤੁਸੀਂ ਕਿਦੇ ਤੇ ਪਸੰਦ ਕਰਦੇ ਹੋ ਜਾਣਾ ਜ਼ਿਆਦਾ।
ਮੈਂ ਤੇ ਜ਼ਿਆਦਾ ਵੈਸੇ ਪਬਲਿਕ ਟਰਾਂਸਪੋਰਟ ਨੂੰ ਪ੍ਰੈਫਰ ਕਰਨੀ। ਕਿਉਂਕਿ ਜਿੱਥੇ ਅਸੀਂ ਦੂਰ ਜਾਣਾ ਹੋਏ ਤੇ ਫਿਰ ਪਬਲਿਕ ਟਰਾਂਸਪੋਰਟ ਹੀ ਵਧੀਆ ਰਹਿੰਦਾਂ ਹੈ।
ਅੱਛਾ-ਅੱਛਾ। ੀਕ
ਕਿਉਂਕਿ ਤੁਹਾਨੂੰ ਪਤਾ ਹੈ ਕਿ ਅਗਰ ਅਸੀਂ ਪ੍ਰਾਈਵੇਟ ਆਪਣੀ ਗੱਡੀ ਤੇ ਚਲੇ ਜਾਵਾਂਗੇ ਤੇ ਉਹਦੇ ਨਾਲ ਅੱਜ ਕੱਲ ਕਿੰਨਾ ਪ੍ਰਦੂਸ਼ਣ ਵਗੈਰਾ ਵੀ ਤੇ ਹੁੰਦਾ ਪਿਆ। ਤੇ ਬਸ ਚ ਇੰਨੀ ਟ੍ਰੈਫਿਕ।
ਹਾਂਜੀ-ਹਾਂਜੀ। ਤੇ ਇਹਦੇ ਚ ਪਬਲਿਕ ਵਿਚ ਤੇ ਇਹ ਵੀ ਹੈ ਨਾ ਫਿਰ ਭੀੜ ਵੀ ਬਹੁਤ ਹੁੰਦੀ ਹੈ ਨਾ।
ਹਾਂਜੀ-ਹਾਂਜੀ ਇਹ ਗੱਲ ਤਾਂ ਸਹੀ ਆਖੀ ਤੁਸੀਂ।
ਅੱਜ ਕੱਲ ਦੇਖੋ ਨਾ ਜਰਨਰਲ ਡੱਬੇ ਵੀ ਨਹੀਂ ਰਹੇ ਦੋ ਹੀ ਕਰਦੇ ਨੇ।
ਸਹੀ ਗੱਲ ਏ। ਔਰ ਰਿਜ਼ਰਵੇਸ਼ਨ ਵਾਲੇ ਡੱਬੇ ਚ ਵੀ ਕਾਫ਼ੀ ਰਾਸ਼ ਹੁੰਦਾ।
ਬਿਲਕੁਲ ਜੀ ਉਹ ਉੱਥੇ ਵੀ ਸਿਰਫ ਬਹਿਣ ਦੀ ਜਗ੍ਹਾ ਮਿਲਦੀ ਏ। ਔਰ ਹਰ ਕੋਈ ਅੰਦਰ ਵਾੜੀ ਜਾਂਦਾ ਇਸ ਟੈਮ ਇਹ ਚੀਜ਼ ਹੋ ਗਈ ਹੈ। ਹਨਾ ਦੇਖੋਗੇ ਦੋ ਸਿਰਫ਼ ਉਹਨਾਂ ਨੇ ਡੱਬੇ ਦਿੱਤੇ। ਤੇ ਉਹਦੇ ਚ ਵੀ ਪਹੀਏ-ਪਈਏ ਹੀ ਹੁੰਦੇ ਨੇ, ਸਾਰੀ ਭਰੀ ਹੁੰਦੀ ਉਹਦੀ ਗੱਡੀ।
ਹਾਂਜੀ ਇਹ ਗੱਲ ਤੇ ਸਹੀ ਹੈ।
ਹੈਗਾ। ਬਾਕੀ ਦੇਖੋ ਸਟੇਸ਼ਨਾਂ ਤੇ ਜਾਣਾ ਪੈਂਦੈ ਹੈ ਜੋ ਪੋੜੀਆਂ ਚ ਇਧਰ ਤੋਂ ਜਾ ਇੱਧਰ ਜਾ ਨਾ। ਹਮ।
ਹਾਂਜੀ ਬਸ ਇਹ ਫਾਇਦਾ ਹੈ ਨਾ ਪ੍ਰਾਈਵੇਟ ਟਰਾਂਸਪੋਰਟ ਚ ਥੋੜ੍ਹਾ ਟਾਈਮ ਜਾਹਾ ਬਚ ਜਾਂਦਾ ਹੈ, ਅਗਰ ਕਿੱਥੇ ਜ਼ਰੂਰੀ ਜਾਣਾ ਏ ਫ
ਹਾਂਜੀ। ਅੱਛਾ ਵੀ ਇਹ ਇੱਕ ਤਰਫੋਂ ਹੋਣਾ ਮੰਨਿਆ ਜਾਏ ਤੇ।
ਬਸ ਦੋਨੋ ਟਰਾਂਸਪੋਰਟ ਦੇ ਆਪਣੇ-ਆਪਣੇ ਫਾਇਦੇ ਵੀ ਨੇ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ। ਇਹ ਜੋ ਆਪਾਂਣੇ ਹੈਗੇ ਨੇ ਦੇਖੋ ਜਿੱਥੇ ਮਰਜ਼ੀ ਰੁਕ ਜਾਓ। ਐ ਵੀ ਫਾਇਦਾ ਹੈਗਾ ਇਹਦਾ। ਜਿਵੇਂ ਵੀ ਅਸੀਂ ਆਪਣਾ ਜਿੱਧਰ ਵੀ ਰੁਕਣਾ ਚਲੋ ਬਈ ਥੋੜ੍ਹੀ ਦੇਰ ਆਰਾਮ ਕਰ ਲਿਆ।
ਹਾਂਜੀ ਬਿਲਕੁਲ ਸਹੀ ਗੱਲ ਹੈ।
ਹਾਂਜੀ ਔਰ ਦੇਖੋ ਘਰੋਂ ਨਿਕਲੋ ਤੇ ਉਧਰ ਹੀ ਜਾ ਕੇ ਫਿਰ ਰੁਕਣਾ ਅੱਛਾ ਇਧਰ ਜਾਵਾਂਗੇ। ਪਬਲਿਕ ਵਿੱਚ ਜਾਵਾਂਗੇ ਦੇਖੋ ਇੱਥੋਂ ਜਾਵਾਂਗੇ ਪਹਿਲੇ ਆਟੋ ਤੇ। ਫਿਰ ਸਟੇਸ਼ਨ ਤੇ ਫਿਰ ਸਾਨੂੰ ਸੀੜੀਆਂ ਵੀ ਇੱਧਰ ਉਧਰ ਪਾਰ ਕਰਨ ਪੈਂਦੀ, ਇੱਕ ਪਲੇੈਟਫੋਮ ਤੇ ਜਾਂ ਦੋ ਤੇ। ਫੇਰ ਉਧਰੋਂ ਜਾ ਕੇ ਜਿੱਥੇ ਪਹੁੰਚਣਾ ਏ, ਫੇਰ ਸਾਨੂੰ ਪੋੜੀਆਂ ਚ ਉਤਰਨਾ-ਚੜ੍ਹਨਾ ਪੈਂਦਾਏ। ਹਨਾ ਫੇਰ ਉਧਰੋਂ ਫੇਰ ਆਟੋ ਕਰਕੇ ਫੇਰ ਉਥੇ ਪਹੁੰਚੀਦਾ ਹੁੰਦਾਂ ਹੈ।
ਹਾਂਜੀ।
ਵਿਜੇ ਕੋਲ ਜਾਣਾ।
ਹੋਰ ਕੀ ਪਰ ਇਹ ਗੱਲ ਜੇ ਉੱਥੇ ਅਗਰ ਦੂਰ ਜਾਣਾ ਤਾਂ ਅੱਜ-ਕੱਲ੍ਹ ਟ੍ਰੈਫਿਕ ਵੀ ਬੜਾ ਹੁੰਦਾ ਨਾ। ਪ੍ਰਾਈਵੇਟ ਟਰਾਂਸਪੋਰਟ ਤੇ ਬੰਦਾ ਚਲਾ ਜਾਏ, ਹੁਣ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਰਸਤਿਆਂ ਚ। ਬਾਕੀ ਦੋਨੋਂ ਆਪਣੀ ਆਪਣੀ ਜਗ੍ਹਾ ਠੀਕ ਏ, ਅਗਰ ਆਪਣਾ ਟਾਈਮ ਬਚਾਉਣਾ। ਪ੍ਰਾਈਵੇਟ ਟਰਾਂਸਪੋਰਟ ਹੀ ਠੀਕ ਹੈ।
ਹਾਂਜੀ-ਹਾਂਜੀ, ਜਿਵੇਂ ਜਿਹਨੂੰ ਚੰਗਾ ਲੱਗਦਾ ਆ ਨਾ।
ਸਹੀ ਗੱਲ ਏ। ਔਰ ਅੱਜਕੱਲ੍ਹ ਤਾਂ ਵੈਸੇ ਵੀ ਕੈਬ ਵਗੈਰਾ ਬੁੱਕ ਕਰਕੇ ਆਸਾਨੀ ਨਾਲ ਜਾ ਸਕਦੇ ਨੇ।
ਹਾਂਜੀ-ਹਾਂਜੀ, ਬਿਲਕੁਲ। ਦੇਖੋ, ਘਰੋਂ ਹੀ ਲੈ ਕੇ ਜਾਏਗਾ ਤੇ। ਹੀ ਛੱਡੇਗਾ ਜਿੱਥੇ ਜਾਣਾ।
ਕੁੜੀਆਂ ਲਈ ਸਹੀ ਨੇ, ਜੋ ਕੁੜੀਆਂ ਜੋਬ ਵਗੈਰਾ ਕਰਦੀਆਂ ਨੇ ਨਾ, ਉਹਨਾਂ ਨੂੰ ਬੜੀ ਦਿੱਕਤ ਹੁੰਦੀ ਸੀ। ਪਬਲਿਕ ਟਰਾਂਸਪੋਰਟ ਦੇ ਵਿੱਚ ਹੁਣ ਇਹਦੇ, ਚ। ਟਾਈਮ ਸਿਰ ਬੁੱਕ ਕਰ ਲਓ, ਆਪਣੇ ਘਰ ਟਾਈਮ ਸਿਰ ਪਹੁੰਚ ਜਾਓਗੇ।
ਹਾਂਜੀ-ਹਾਂਜੀ, ਇਹ ਦੇਖੋ, ਅਗਰ ਲੇਟ ਵੀ ਹੋ ਗਿਆ ਨਾ ਥੋੜ੍ਹੀ ਜਿਹੀ। ਤੇ ਰੁਕ ਜਾਂਦੇ ਨੇ, ਇਹਨਾਂ ਦਾ ਇਹੀ ਫਾਇਦਾ ਹੈਗਾ। ਅੱਛਾ, ਪਬਲਿਕ ਚ ਜਾਵਾਂਗੇ, ਉਹਨਾਂ ਨੇ ਇੰਤਜ਼ਾਰ ਨੀ ਕਰਨਾ, ਦੇਖੋ ਕਿਸੇ ਦਾ ਵੀ।
ਸਹੀ ਗੱਲ ਏ, ਟ੍ਰੇਨ ਚ ਅਗਰ ਇੱਕ ਸੈਕਿੰਡ, ਇੱਕ ਮਿੰਟ ਲੇਟ ਹੋ ਜਾਵੇ, ਟ੍ਰੇਨ ਤਾਂ ਚਲੀ ਜਾਂਦੀ।
ਹਾਂਜੀ-ਹਾਂਜੀ। ਬਿਲਕੁਲ, ਅਸੀਂ ਇਸ ਵਾਰ ਗਏ ਸੀ ਅਨੰਦਪੁਰ ਸਾਹਿਬ। ਹਾਂ, ਇੱਦਾਂ ਹੀ ਹੋਇਆ ਸੀ, ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਗਏ ਸੀ।
ਅੱਛਾ, ਤੁਸੀਂ ਟ੍ਰੇਨ ਦੇ ਵਿੱਚ ਗਏ ਸੀ।
ਹਾਂਜੀ, ਹਾਂਜੀ, ਤੇ ਦੇਖੋ ਜਗ੍ਹਾ ਵੀ ਨਹੀਂ ਮਿਲੀ, ਬੱਚੇ ਵੀ ਛੋਟੇ, ਨਾਲ ਪਰੇਸ਼ਾਨ। ਨੀਚੇ ਬੈਠ ਕੇ ਆਏ ਸੀ, ਕਿਉਂਕਿ ਦੋ ਹੀ ਸਿਰਫ਼ ਡੱਬੇ ਸੀ ਉਹਦੇ ਚ।
ਅੱਛਾ, ਅੱਛਾ। ਹਾਂਜੀ, ਹੁਣ ਤਾਂ ਜਨਰਲ ਡੱਬੇ ਵੀ ਬੜੇ ਘੱਟ ਕਰ ਦਿੱਤੇ ਨੇ ਨਾ।
ਹੁਨ ਹਾਂਜੀ। ਉਹਨੇ ਇੰਨਾ ਹੀ ਬਣਾ ਲੈਣਾ, ਚਲੋ ਬੁਕਿੰਗ ਹੋ ਕੇ ਜਾਣਗੇ ਸਾਰੇ।
ਹਾਂਜੀ, ਫਿਰ ਬੁਕਿੰਗ ਵਾਲਾ ਸਿਸਟਮ ਵਧੀਆ ਵੀ ਏ, ਲੇਕਿਨ ਦੇਖਿਆ ਜਾਏ, ਰਸ਼ ਵੀ ਵੱਡਾ ਹੁੰਦਾ ਹੁਣ। ਅੱਜਕੱਲ੍ਹ ਬੁਕਿੰਗ ਸੀਟ ਏ।
ਵੀ ਹੋ ਗਿਆ ਹੁਣ ਤਾਂ, ਪਹਿਲਾਂ ਹੁੰਦਾ ਸੀ ਨਾ ਫੇਰ। ਬੁਕਿੰਗ ਹਾਲੇ ਵੀ ਚੜ੍ਹਦੇ ਨੇ, ਜਿਨ੍ਹਾਂ ਦੀ ਟਿਕਟ ਹੈਗੀ ਹੈ, ਉਸਦੀ। ਲੇਕਿਨ ਹੁਨ ਦੇਖ ਲਓ। ਬੈਠੇ ਹੁੰਦੇ ਨੇ, ਕੋਈ ਨਾ ਕੋਈ ਟੀਟੀ ਵੀ ਕਹਿੰਦੇ ਨੇ, ਜੀ ਬੈਠੇ ਰਹੋ ਥੋੜ੍ਹੀ ਦੇਰ।
ਹਾਂਜੀ ਸਹੀ ਗੱਲ ਏ ਰੇਹਾ। ਪਰ ਫੇਰ ਵੀ ਅਗਰ ਕਿਸੇ ਨੇ ਟਿਕਟ ਨਹੀਂ ਲਈ ਹੁੰਦੀ ਬੁਕਿੰਗ ਵਿੱਚ, ਉਹਨਾਂ ਤੇ ਜੁਰਮਾਨਾ ਵੀ ਤਾਂ ਤਗੜਾ ਹੀ ਲੱਗਦਾ।
ਹਾਂਜੀ, ਹਾਂਜੀ, ਇਹ ਤਾਂ ਹੈ। ਜਿਹੜੀ ਟਿਕਟ ਦੇਖ ਲਓ, ਪੰਜਾਹ ਰੁਪਏ ਦੀ ਐ, ਪੰਜ ਸੌ ਰੁਪਏ ਭਰ ਲੈਂਦੇ ਨੇ ਆਰਾਮ ਨਾਲ।
ਸਹੀ ਗੱਲ ਐ, ਬਿਲਕੁਲ। ਹੂੰ, ਬਾਕੀ ਸਾਰਿਆਂ ਦੀ ਆਪਣੀ ਆਪਣੀ, ਅੱਛਾ।
ਮੇਰਾ ਮੁੰਡਾ ਹੈਗਾ ਛੋਟਾ ਹੈ ਛੇ ਸਾਲ ਦਾ। ਮੈਂ ਕਿਹਾ, ਚਲੋ ਨਹੀਂ ਟਿਕਟ ਲਾਵਾਂਗੇ, ਚੱਲ ਜਾਏਗਾ ਅੱਗੇ ਅਸੀਂ ਜੇ ਕਿੱਧਰੇ। ਤੇ ਆ ਗਿਆ ਜੀ, ਟੀਟੀ। ਕਿ ਔਧਰ ਤਾਂ ਮੇਰਾ ਬੱਚਾ ਛੋਟਾ ਥੋੜ੍ਹੀ ਹੈ ਜੀ, ਪੰਜ ਸਾਲ ਤੋਂ ਹੇਠਾਂ ਦੀ ਟਿਕਟ ਨੀ ਐ। ਉੱਪਰ ਵਾਲੇ ਦੀ ਹੈ। ਫੇਰ ਆਪਨਾ ਉਨਾਂ ਨੇ। ਪੰਜ ਸੌ ਰੁਪਏ ਬੋਲ ਦਿੱਤਾ ਮੈਂ ਤਾਂ ਕੀ। ਬਹੁਤ ਮਾੜੀ ਹੋ ਗਈ ਐ, ਪੰਜਾਹ ਦੀ ਟਿਕਟ ਤੇ ਪੰਜ ਸੌ ਰੁਪਏ ਭਰਨਾ ਪਿਆ। ਫੇਰ ਉਹਨਾਂ ਨੇ ਕਿਹਾ, ਚਲੋ। ਤੁਸੀਂ ਸਰਦਾਰ ਭਾਅ ਜੀ, ਕੋਈ ਗੱਲ ਨਹੀਂ, ਛੱਡ ਦਿੰਦੇ। ਅਗਲੀ ਵਾਰ ਲੈ ਕੇ ਬਹਿਣਾ। ਉਸ ਤੋਂ ਬਾਅਦ ਫੇਰ ਮੈਨੂੰ ਬਹੁਤ ਡਰ ਲੱਗਦਾ, ਪਹਿਲਾਂ ਇਹਦੀ ਟਿਕਟ ਲੈਣੀ ਆਂ, ਕੱਠੀ ਲਈ।
ਹਾਂਜੀ ਸਈ ਗਾੱਲ ਏ ਫੇਰ ਇਨਾ ਜਾਦਾ ਤਾਂ ਜੁਰਮਾਨਾ ਈ ਲਾ ਛੱਡਦੇ ਨੇ ਓ।
ਹਾਂਜੀ-ਹਾਂਜੀ।
ਐ ਗਂਤੇ ਆਏਗੇ। ਪਰ ਓ ਵੀ ਅਪਨੀ ਜਗਾ ਸਈ ਏ ਨਾ ਫੇਰ ਐਵੇ ਅਗਰ ਕਰਨ ਲਾੱਗ ਗਏ ਤੇ ਫੇਰ ਲੋਕਾਂ ਨੇ ਟਿਕਟ ਤੇ ਲੈਣੀ ਨੀ ਐਵੇ ਈ ਬੈ ਜਾਣੈ।
ਹਾਂਜੀ ਬਿਲਕੁਲ, ਹੁਨ ਹੁੰਦੀ ਏ ਚੈਕ ਪੈਲੇ ਨੀ ਕਰਦੇ ਸੀਗੇ। ਹੁਨ ਤੇ ਹਰ ਵਾਰੀ ਦੇਖੋ ਟੀ ਟੀ ਹੁੰਦੇ ਈ ਹੁੰਦੇ ਨੇ ਪੂਰੀ ਟਿਕਟਸ ਵਗੈਰਾ ਚੈਕ ਕਰਦੇਨ।
ਹਾਂਜੀ ਬਿਲਕੁਲ ਸਈ ਏ। ਵੈਸੇ ਹੁਨਤੇ ਕਾਫ਼ੀ ਟਿਕਟਸ ਵੀ ਘਾੱਟ ਕਾਰਤਿਆਂ ਨੇ ਰੇਲਵੇ ਦੀ ਟਿਕਟ ਕਾਫੀ ਘਾੱਟ ਓ ਗੀਆ ਨੇ ਥੋੜੇ ਬੋਤ ਤਾ ਉਨਾ ਦੀ ਅ ਪ੍ਰਾਈਸ ਵਿੱਚ ਕਾਫੀ ਕਮੀ ਆਈ ਹਾਂਜੀ ਮੈਂ ਨਾ ਪਿਛਲੀ ਵਾਰ ਅ ਗਈ ਸੀ ਜੈਪੁਰ ਗਈ ਸੀ ਨਾ ਤੇ ਤਾਂ ਮੈਂ ਦੇਖਯਾ ਕਿ ਟਿਕਟ ਘਾੱਟ ਕਾਰਤੀ ਕਾਫੀ।
ਚਲੋ ਅੱਛਾ ਈ ਏ ਥੋੜਾ ਕਿ ਸੇਚ ਤੇ ਘਾੱਟ ਕੀਤੈ।
ਸਈ ਗਾੱਲ ਏ, ਬਾਕੀ ਤੇ ਐ ਏ ਨਾ ਕਿ ਜੋ ਲੋਕਲ ਟ੍ਰੇਨ ਔਨਾ ਲਈ ਸਈ ਰੈਂਦੇ ਨੇ ਜੜੇ ਬੱਚੇ ਕੋਲੇਜ ਵਗੈਰਾ ਪੜਨ ਆਂਦੇ ਨੇ ਔਨਾਂ ਨੂੰ ਤੇ ਫੇਰ ਐਂ ਵੀ ਇੰਨੀ ਦੂਰੋਂ ਆਣਾ ਤੇ ਪ੍ਰਾਈਵੇਟ ਟਰਾਂਸਪੋਰਟ ਚ ਕਈ ਵਾਰ ਨਈ ਓ ਪਾਂਦਾ। ਤੇ ਫੇਰ ਕਈ ਕਿਸੇ ਕੋਲ ਹੈ ਕਿਸੇ ਕੋਲ ਨਈ ਹੈ ਤੇ ਫੇਰ
ਹਾਂਜੀ। ਅਸੀਂ ਕਾਰ ਤੇ ਗਏ ਸੀ ਥੋੜਾ ਸੁੱਖ ਰੇਆ ਸੀ ਪੰਜੋਖੜਾ ਸੈਬ ਗਏ ਸੀ। ਵੀ ਘਰੋਂ ਈ ਬੈ ਨਾ ਤੁੱਪ ਦੀ ਟੈਨਸ਼ਨ ਨਾ ਕੁਛ ਚਲੋ ਅਰਾਮ ਨਾਲ ਬੰਦਾ ਪੋਂਚ ਜਾਂਦੈ।
ਹਾਂਜੀ ਐ ਗਾੱਲ ਤੇ ਸਈ ਗਾੱਲ ਏ ਓ ਟੈਮ ਸੇਰ ਪੋਂਚ ਜਾਂਦੈ।
ਹੋਰ ਕਯਾ, ਤੱਕੇ ਨੀ ਖਾਣੇ ਪੈਂਦੇ ਕਦੀ ਐਦਰ ਕਦੀ ਔਦਰ।
ਸਈ ਗਾੱਲ ਏ ਔਰ ਟ੍ਰੇਨ ਚ ਜਾਓ ਤੇ ਡਬਲ ਟੈਮ ਦਾ ਟੈਮ ਲਾੱਗ ਜਾਂਦੈ।
ਹੂੰ। ਬਿਲਕੁਲ।
ਆਨ ਜਾਨ ਚ ਈ ਕਾਫੀ ਟੈਮ ਲਾੱਗ ਜਾਂਦੈ।
ਹਾਂਜੀ-ਹਾਂਜੀ ਹੋਨ ਓਟੋ ਈ ਲਗਾ ਲੋ। ਘਰੋਂ ਪੱਲੇ ਥੋੜੀ ਦੂਰ ਜਾਣਾ ਪੈਂਦੈ ਫੇਰ ਓਟੋ ਜਾ ਕੇ ਮਿਲਦੈ।
ਸਈ ਗਾੱਲ ਏ ਛੋਟੇ ਬੱਚੇਆਂ ਨਾਲ ਤੇ ਹੋਰ ਜਾਦਾ ਦਿੱਕਤ ਆਂਦੀ ਏ।
ਹਾਂਜੀ-ਹਾਂਜੀ। ਹੋਰ
ਬਾਕੀ ਐ ਵਦੀਆ ਐਗੈ ਕਿ ਜੜੇ ਬੱਚੇ ਡੇਲੀ ਜਿਨਾਂ ਦਾ ਹੈਗੈ ਆਣਾ ਜਾਣਾ ਓਨਾ ਲਈ ਤੇ ਪ੍ਰਾਈਵ ਅ ਪਬਲਿਕ ਟਰਾਂਸਪੋਰਟ ਸੱਬ ਤੋ ਵਦੀਆ ਐਗੈ ਕਿਉਕਿ ਐਦੀ ਟਿਕਟ ਇੰਨੀ ਨੀ ਓਂਦੀ ਪਾਂਜ-ਦਾੱਸ ਰਪਏ ਟਿਕਟ ਲੈਂਦੇ ਨੇ, ਬੱਸ ਏਚ ਵੀ ਜਾਣੈ ਤੇ ਬੱਸ ਇਚ ਵੀ ਬਾਕੀ ਹਾਂ ਟ੍ਰੇਨ ਤੋਂ ਅਲਾਵਾ ਬੱਸ ਵੀ ਤੇ ਹੈਗੀ ਏ।
ਹਾਂਜੀ ਬੱਸ ਵਿੱਚ ਵੀ, ਫੈਦੇ ਨੇ। ਹਾ ਓ ਵੀ ਦੇਖੋ ਰੁਕ ਜਾਂਦੀ ਏ ਨੇ ਆਣੈ ਸਵਾਰੀ ਨੇ ਥੋੜੀ ਦੇਰ ਵੇਟ ਕਾਰ ਲੈਂਦੀ ਏ।
ਹੋਰ ਕੀ ਜੈਵੇ ਕੋਈ ਕੁੜੀਆਂ ਨੇ ਕੁੜੀਆਂ ਵਸਤੇ ਗੱਲਸ ਦੀ ਸੇਫਟੀ ਸੱਬ ਤੋ ਜਾਦਾ ਜਰੂਰੀ ਐਗੀ ਏ। ਹੁਨ ਪੇਰੇਂਸ ਨੂੰ ਵੀ ਟੈਸ਼ਨ ਰੈਂਦੀ ਮਾਂ-ਪਯੈ ਨੂੰ ਵੀ, ਤੇ ਓਨਾਂ ਲਈ ਤੇ ਸੱਬ ਤੋ ਵਦੀਐ। ਕੈਬ ਬੁੱਕ ਕਰਾ ਲੀ ਯਾ ਬੱਸ ਤੋ ਚਲੇ ਗੇ।
ਬਿਲਕੁਲ ਜੀ ਐ ਵਦੀਆ ਜੇ ਘੱਰੋ ਦੇਖੋ ਅਪਨਾ ਸਾਮਨਯੋ ਲੈ ਕੇ ਜਾਨਗੇ ਬੱਚੇ ਨੂੰ ਤੇ ਫੇਰ ਛੱਡ ਕੇ ਵੀ ਜਾਨਗੇ।
ਸਈ ਗਾੱਲ ਏ।
ਫੇਰ ਸਕੂਲ ਵਗੈਰਾ ਬੱਚੇ ਨੂੰ ਭੇਜਣਾ ਤਾਂ ਵੀ ਕਾਫੀ, ਸੁੱਖ ਹੋ ਜਾਂਦਾ
ਹੁ ਹੁਣ ਮੈਂ ਵੀ ਪਿਛਲੀ ਵਾਰ ਚੰਡੀਗੜ੍ਹ ਜਾਣਾ ਸੀ ਪੇਪਰ ਦੇਣ ਤੇ ਫਿਰ ਮੈਂ ਤੇ ਪੈਲੇ ਕਦੀ ਕੱਲੀ ਟਰੈ, ਟਰੈਵਲ ਈ ਨੀ ਕੀਤਾ ਸੀ, ਕਿਥੇ ਗਈ ਨੀ ਸੀ। ਫਿਰ ਮੈਨੂੰ ਟ੍ਰਰੇਨ ਦਾ ਵੀ ਇੰਨਾ ਨੀ ਪਤਾ ਸੀ, ਬੱਸ ਚ ਵੀ ਮੈਨੂੰ ਕੁਛ ਨੀ ਪ ਸੀ, ਤੇ ਫੇਰ ਮੈਂ ਕੈਬ ਬੁੱਕ ਕੀਤੀ ਤੇ ਓ ਮੈਨੂੰ ਘਰੋਂ ਹੀ ਲੈ ਗਏ ਸ ਫਿਰ ਓਥੇ, ਜਿੱਥੇ ਪੋਚਣਾ ਸੀ, ਉੱਥੇ ਈ ਲਾਤਾ ਸੀ ਓਨਾਂ ਨੇ। ੲੈ ਵੀ ਹੁੰਦਾ ਨਾ, ਸਮਝ ਜਾਦੇ ਨੇ ਗੱਲ ਨੂੰ ਕਿ ਹਾਂ, ਜਿੱਥੇ ਲਾਣ, ਤੁਸੀਂ ਲੋਕੇਸ਼ਨ ਤੇ ਲਾ ਪਸੀ, ਤਿੰਨੀ ਦਿੱਕਤ ਨੀ ਹੋਈ ਆ, ਵੀ ਗਏ ਓ ਚਲੇ ਵੀ ਗਏ, ਹਾਂਜੀ
ਟ੍ਰੇਨ ਵਗੈਰਾ ਤੇ ਜਾਵਾਂਗੇ ਤੇ ਫੇਰ ਦਿੱਕਤ ਅੱਗੇ ਜਾਣ ਦੀ, ਕਿਸ ਜਗ੍ਹਾ ਤੇ ਜਾਣਾ ਐ।
ਸਈ ਗੱਲ ਔਰ, ਪੈਲੀ ਵਾਰ ਜਾਣਾ ਤਾਂ ਹੋਰ ਜਾਦਾ ਡੱਰ ਪੇਆ ਲੱਗਦਾ। ਔਰ ਟੈਮ ਸੇਰ ਪੋਚਣਾ ਵੀ ਉਸ ਜਗ੍ਹਾ ਤੇ
ਬਿਲਕੁਲ ਓ ਫੇਰ ਟਾਈਮ ਸਿਰ ਦੇਖੋ ਪੋਚਾ, ਵੀ ਦਿੰਦੇ ਨੇ। ਹਨਾ, ਟ੍ਰੇਨ ਨੇ ਦੇਖੋ ਹਰ ਜਗਾ ਤੇ ਰੁਕਣੈ ਸਟੇਸ਼ਨ ਤੇ, ਛ ਸਭ ਨੂੰ ਤਾਰਨੈ, ਹੋ ਜਾਂਦਾ ਨਾ
ਬਾਕੀ ਆਂ ਹੱਰ ਕੋਈ ਅਫੋਰਡ ਵੀ ਨੀ ਕੱਰ ਸਕਦਾ ਜਿ, ਜਿਦੇ ਕੋਲ ਜਿੰਨੇ ਮਤਲਬ ਹਿਸਾਬ ਦੇ, ਉਸ ਹਿਸਾਬ ਕਿਤਾਬ ਨਾਲ ਅੱਣਾ-ਜੱਣਾ ਕਰੇਗਾ ਨਾ।
ਹਾਂਜੀ-ਹਾਂਜੀ, ਜਿਥਾ ਹਿਸਾਬ ਹੁੰਦਾ ਕੈਬ ਦਾ ਕੈਬ ਕਰੇਗਾ। ਜਿਨੇ ਟ੍ਰੇਨ ਵਗੈਰਾ ਚ ਜਾਣਾ, ਓ ਟ੍ਰੇਨ ਵਿੱਚ ਜਾਏਗਾ, ਠੀਕ ਐ ਨਿਕਾਲ ਲੈਂਦੇ ਜੀ, ਟਾਈਮ ਜਿਨੇ ਨਿਕਾਲਣਾ ਹੋਏ ਤੇ
ਹਾਂਜੀ ਸਈ ਗੱਲ ਏ, ਫਿ ਕਈਆਂ ਕੋਲ ਸਮਾਨ ਵੀ ਤਿੰਨਾ ਹੁੰਦਾ, ਹੁਣ ਕਈ ਬੰਦੇ ਏਥੇ ਆਪਣਾ ਕੰਮ ਵਗੈਰਾ ਕਰਨ ਆਦੇ ਨੇ ਕੇ ਸ਼ੈਦ ਤੇ ਦੂਜੇ ਸ਼ੈਰ ਚ, ਫੇਰ ਓਨਾਂ ਨੇ ਅਪਣਾ ਸਾਰੇਆਂ ਨੇ ਆਪਣਾ ਹਿਸਾਬ-ਕਿਤਾਬ ਵੇਖਣਾ ਹੁੰ
ਪਿਕੁਲ ਕਈ ਰੋਜ਼ ਜੇ ਅੱਪ-ਡਾਊਨ ਕਰਦੇ ਨੇ, ਓਨਾਂ ਲਈ ਵੀ ਚਲੋ ਠੀਕ ਹੁੰਦਾ ਏ, ਕਿਰਾਆ ਵੀ ਠੀਕ ਹੈਗਾ ਜੇ ਟ੍ਰਰੇਨ ਦਾ
ਸਈ ਗੱਲ ਏ। ਔਰ ਪ੍ਰਾਈਵੇਟ ਟਰਾਂਸਪੋਰਟ ਚ ੲੈ ਵੇ ਕੇ ਫਿਰ ਪੈਟਰੋਲ ਵੀ ਲੱਗਦਾ, ਕਾਫੀ ਪੈਸੇ ਲੱਗ ਜਾਂਦੇ ਨੇ
ਹਾਂਜੀ-ਹਾਂਜੀ ੲੈ ਤੇ ਫੇਰ ਲੱਗ ਜਾਂਦਾ ਜੀ, ਕਿੱਧਰ ਵੀ ਕਰੋ ਲ ਕਾਰ ਵਗੈਰਾ ਕੁਛ ਵੀ ਕੱਰ ਲੋ। ਜਿੰਨੇ ਵੀ ਘੰਟੇ ਦਾ ਵੀਰਾ ਹੋਏ ਨਾ ਤੇ, ਓਨਾਂ ਨੇ ਹਜ਼ਾਰ-ਬਾਰਾਂ ਸੌ ਰੁਪਏ ਲੈ ਹੀ ਲੈਣਾ।
ਹਾਂ-ਹਾਂ ਬਿਲਕੁਲ, ਅਰਾਮ ਨਾਲ, ਜਾਦਾ ਦੂਰ ਦਾ ਹੋਏਗਾ, ਜਿੱਥੇ ਏ ਕ-ਦੋ ਦਿਨ ਦਾ ਸਫ਼ਰ ਹੈਗਾ, ਉੱਥੇ ਤਾਂ ਸਾਨੂੰ ਟ੍ਰੇਨ ਈ ਸਈ ਲੱਗਦੀ ਏ।
ਹਾਂਜੀ-ਹਾਂਜੀ, ਬਿਲਕੁਲ। ਹੋਰ ਜੀ, ਘੱਰ ਸਭ ਠੀਕ ਨੇ ਤੋਡੇ।
ਹਾਂਜੀ-ਹਾਂਜੀ, ਘੱਰ ਸਾਡੇ ਸਾਰੇ ਠੀਕ ਨੇ। ਅੱਜ ਅਸੀ ਰਾਜਮਾ-ਚੋਲ ਬਣਾਏ ਸੀ।
ਅੱਛਾ ਜੀ, ਖਾਲੇ।
ਹਾਂਜੀ-ਹਾਂਜੀ ਖਾ ਲੇ, ਹੋਰ ਤੁਸੀਂ ਖਾ ਲੀ ਰੋਟੀ।
ਹਾਂਜੀ-ਹਾਂਜੀ, ਬਸ ਹੁਣੇ ਖਾ ਕੇ, ਮੈਂ ਚੱਲ, ਤੁਹਾਨੂੰ ਫੋਨ ਕੱਰ ਲਿ ਏ, ਫ੍ਰੀ ਹੈਗੀ ਸੀ। ਥੋੜੀ ਦੇਰ ਮੈਂ, ਹਾਂਜੀ, ਤੁਸੀਂ ਤੇ ਲਗਾਦੇ ਨੀ ਫੋਨ
ਨਈ, ਚੰਗਾ ਕੀਤਾ ਤੁਸੀਂ ਫੋਨ ਕੱਰ ਲੇਆ ਚਲੋ, ਫੇਰ ਮੈਂ ਨਾ ਥੋੜਾ ਜਾ ਕੰਮ ਕੱਰ ਲਾਂ, ਕਰਦੀ ਆਂ ਮੈਂ ਤਵਾਨੂੰ ਫੇਰ।
ਕੋਈ ਗੱਲ ਨੀ ਕਾਰ ਠੀਕ ਏ ਜੀ, ਸਸ਼੍ਰੀ ਕਾਲ ਜੀ, ਸਸ਼੍ਰੀ